ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ
ਹਾਂਜੀ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਹੋਰ ਘਰੇ ਸਭ ਠੀਕ ਠਾਕ
ਹਾਂਜੀ ਹਾਂਜੀ ਸਾਰੇ ਠੀਕ ਤੁਸੀਂ ਦੱਸੋ ਤੁਹਾਡੇ ਠੀਕ ਹੈ ਸਾਰੇ
ਹਾਂਜੀ ਜੀ ਹਾਂਜੀ ਵਧੀਆ ਜੀ ਸਾਰੇ ਹੋਰ ਕੀ ਕਰਦੇ ਸੀ
ਕੁੱਛ ਨੀ ਬਸ ਬੈਠੀ ਸੀ ਪਾਣੀ ਪੀ ਰਹੀ ਸੀ
ਅੱਛਾ ਠੀਕ ਹੈ ਹੋਰ ਜੀ ਤੁਹਾਨੂੰ ਕੀ ਕੀ ਵੈਸੇ ਬਣਾਣਾ ਆਂਦਾ ਹੈ ਜੇ ਤੁਹਾਨੂੰ ਵੀ ਇੱਕ ਅੱਧੀ ਰੈਸਪੀ ਦੱਸ ਦੋ ਵਧੀਆ ਜੀ।
ਅਸੀਂ ਸਭ ਕੁੱਛ ਬਣਾ ਲੈਂਣੇ ਹਾਂ ਤੁਸੀਂ ਪੁੱਛੋ ਕੀ ਪੁੱਛਣਾ ਤੁਸੀਂ
ਸਾਨੂੰ ਬ੍ਰੈਡ ਪੀਜ਼ਾ ਦੱਸੋ ਕਿਵੇਂ ਬਣਦਾ ਕਿਉਂਕਿ ਸਾਨੂੰ ਉਹ ਬਣਾਣਾ ਨੀ ਆਂਦਾ। ਮੇਰੀ ਭਾਣਜੀ ਸੀ ਉਹਨੇ ਬਣਾ ਕੇ ਖਵਾਇਆ ਸੀ ਬੜਾ ਸਵਾਦ ਲੱਗਿਆ ਸੀ।
ਅੱਛਾ ਜੀ।
ਹਾਂਜੀ -ਹਾਂਜੀ ਉਹਦੀ ਰੈਸਪੀ ਦੱਸੋ ਤੁਸੀਂ ਕਿਵੇਂ ਬਣਦੀ ਹੈ ਫਿਰ ਅਸੀਂ ਵੀ ਆਪਣੇ ਬੱਚੇ ਬੱਚਿਆਂ ਨੂੰ ਖਵਾ ਦੀਈਏ ਬਣਾ ਕੇ।
ਹਾਂਜੀ- ਹਾਂਜੀ ਬ੍ਰੈਡ ਪੀਜ਼ਾ ਪਤਾ ਅਹ ਅਸੀਂ ਜਿੱਦਾਂ ਸਾਰੇ ਵੈਜਿਸ ਜਿੱਦਾਂ -ਜਿੱਦਾਂ ਤੁਸੀਂ ਜਿਹੜੀ -ਜਿਹੜੀ ਵੈਜਿਸ ਖਾਂਦੇ ਹੋ। ਜਿਵੇਂ ਹੋ ਗਿਆ ਪਿਆਜ ਹੋ ਗਿਆ। ਟਮਾਟਰ ਹੋ ਗਿਆ, ਸ਼ਿਮਲਾ ਮਿਰਚ ਹੋ ਗਈ ਕੋਨ ਹੋ ਗਿਆ।
ਹਾਂਜੀ
ਬਰੋਕਲੀ ਹੋ ਗਈ ਇਹਨਾਂ ਨੂੰ ਚੋਪ ਕਰ ਲੈਣਾ ਸੀ ਬਰੀਕ -ਬਰੀਕ ਬਰੀਕ -ਬਰੀਕ ਅਸੀਂ ਕੱਟ ਲਿਆ ਫਿਰ ਇਹਨਾਂ ਦੇ ਉੱਪਰ ਅਸੀਂ ਪਾਣਾ ਚਿੱਲੀ ਫਿਲੇਕਸ ਪਾਣਾ ਔਰੀਗਨੋ ਪਾਣਾ।
ਚੰਗਾ
ਫਿਰ ਅਸੀਂ ਸੋਸਿਸ ਪਾਣੀ ਹੈ ਜਿੱਦਾਂ ਮਿਓਨੀਜ਼ ਹੋ ਗਈ ਟਮੈਟੋ ਸੋਸ ਹੋ ਗਈ ਚਿੱਲੀ ਸੋਸ ਹੋ ਗਈ।
ਠੀਕ ਹੈ -ਠੀਕ ਹੈ ਉਹਦੇ ਵਿੱਚ ਹੀ
ਹਾਂ ਉਹਦੇ ਵਿੱਚ ਹੀ ਅਸੀਂ ਪਾ ਕੇ ਉਹਨੂੰ ਮਿਕਸ ਕਰ ਲੈਣਾ ਤਾਂ ਵੀ ਅਸੀਂ ਜਿੱਦਾਂ ਅਹ ਨਮਕ ਵਗ਼ੈਰਾ ਤੁਸੀਂ ਜਿੱਦਾਂ ਮਸਾਲੇ ਯੂਜ ਕਰਦੇ ਹੋ ਤੁਸੀਂ ਮਸਾਲੇ ਪਾਤੇ ਕਾਲੇ ਮਿਰਚ ਪਾਤੀ।
ਠੀਕ ਹੈ।
ਹਾਂਜੀ ਉਹ ਪਾ ਕੇ ਉਹਨੂੰ ਮਿਕਸ ਕਰ ਲੈਣਾ ਫਿਰ ਅਸੀਂ ਕੀ ਕਰਨਾ ਅਸੀਂ ਬ੍ਰੈਡ ਤੇ ਨਾ ਬਟਰ ਮੈਲਟ ਕਰ ਲੈਣਾ।
ਠੀਕ ਹੈ।
ਐਕਸਟਰਾ ਜਿੱਦਾਂ ਬ ਬਟਰ ਸਾਈਡ ਤੇ ਮੈਲਟ ਕਰਕੇ ਰੱਖ ਲਿਆ ਫਿਰ ਬ੍ਰੈਡ ਤੇ ਉਹਨੂੰ ਕੋਟਿੰਗ ਦੇ ਦੇਣੀ ਹੈ ਬਟਰ ਦੀ ਬਟਰ ਦੀ ਕੋਟਿੰਗ ਦੇ ਕੇ ਅਸੀਂ ਜੋ ਮਿਕਚਰ ਬਣਾਇਆ ਸੀ। ਉਹ ਅਸੀਂ ਪਾ ਦੇਣਾ ਫਿਰ ਮਿਕਸਰ ਬਣਾ ਕੇ ਅਸੀਂ ਉਤੇ ਚੀਜ਼ ਪਾ ਦੇਂਣੀ ਏ।
ਠੀਕ ਹੈ ਤੁਸੀਂ ਸਿਲਾਈਜ਼ ਵਾਲੀ ਕਰਦੇ ਹੋ ਜਾਂ ਲੂਜ਼ ਵਾਲੀ
ਨਹੀਂ ਅਸੀਂ ਲੂਜ਼ ਵਾਲੇ ਯੂਜ ਕਰਦੇ ਆਂ।
ਠੀਕ ਹੈ ਠੀਕ ਹੈ।
ਹਾਂਜੀ ਲੂਜ ਵਾਲੀ ਦਾ ਪਤਾ ਕੀ ਹੈ ਲੂਜ ਵਾਲੇ ਦਾ ਪਤਾ ਲੱਗ ਜਾਂਦਾ ਕਿ ਕਿੰਨੀ ਕੁਆਂਟਿਟੀ ਸਾਡੀ ਹੈਗੀ ਹੈ ਵੈਜਿਸ ਦੀ ਕਿੰਨੀ ਅਸੀਂ ਉਹ ਪਾ ਸਕਦੇ ਹਾਂ।
ਠੀਕ ਹੈ ਹਾਂਜੀ- ਹਾਂਜੀ ਉਹ ਤੇ ਹੈ।
ਹੂੰ ਫੇਰ ਅਸੀਂ ਅ ਲੂਜ ਵਾਲੀ ਚੀਜ਼ ਵਗੈਰਾ ਵਿੱਚ ਪਾਤੀ ਪਾ ਕੇ ਹੁਣ ਜਿੱਦਾਂ ਕਈ ਬਣਾਂਦੇ ਪੈਨ ਤੇ ਬਣਾਂਦੇ ਹੈ ਕਈ ਅਵਨ -ਚ ਬਣਾਂਦੇ ਹੈ ਮੈਂ ਅਵਨ 'ਚ ਬਣਾਣੀ ਆਂ।
ਠੀਕ ਹੈ ਤੇ ਓਵਨ 'ਚ ਕਿੰਨਾ ਟਾਈਮ ਲੱਗਦਾ ਫਿਰ ਉਹਦੇ 'ਚ
ਅਵਨ 'ਚ ਦੋ ਮਿੰਟ
ਠੀਕ ਹੈ।
ਤੁਸੀਂ ਉਹਨੂੰ ਅਵਣ ਵਾਲੇ ਡਿਸ 'ਚ ਉਹਨੂੰ ਰੱਖ ਕੇ ਦੈਨ ਫਿਰ ਅਸੀਂ ਅਵਨ 'ਚ ਉਹਨੂੰ ਦੋ ਮਿੰਟ ਵਾਸਤੇ ਰੱਖ ਦੇਣਾ।
ਠੀਕ ਹੈ ਜਿਵੇਂ ਆਪਾਂ ਪੈਨ ਤੇ ਬਣਾਈਏ ਫੇਰ
ਪੈਨ ਤੇ ਵੀ ਬਣਾ ਸਕਦੇ ਹਾਂ ਬਟ ਪੈਨ ਤੇ ਕੀ ਹੈ ਪੈਨ ਤੇ ਜਲਦੀ ਸੁੱਕ ਜਾਂਦਾ ਅਹ ਚੀਜ਼ ਵੀ ਨੀ ਮੈਲਟ ਹੁੰਦੀ। ਔਰ ਫੇਰ ਨੀਚੋਂ ਵੀ ਸੜ ਜਾਂਦਾ ਕਾਲਾ- ਕਾਲਾ ਹੋ ਜਾਂਦਾ ਬ੍ਰੈਡ
ਹਾਂਜੀ ਇਹ ਤਾਂ ਹੈ ਵੈਸੇ ਜਿਵੇਂ ਆਪਾਂ ਸਿਮ ਤੇ ਵੀ ਰੱਖਿਆ ਵੇ ਤਾਂ ਢੱਕ ਕੇ ਬਣ ਜਾਂਦਾ ਲੇਕਿਨ ਇਹ ਕਿ ਛਿੱਕ ਜਾਂਦਾ ਫਿਰ ਨਾਲ ਨੀਚੇ ਵੀ
ਹਾਂ ਨੀਚੇ ਵੀ ਜ਼ਿਆਦਾ ਛਿੱਕ ਨੀਚੇ ਵੀ ਜ਼ਿਆਦਾ ਸਿੱਕ ਜਾਂਦਾ, ਫੇਰ ਸਵਾਦ ਨੀ ਲੱਗਦਾ, ਉਹ ਕਾਲਾ-ਕਾਲਾ ਜਿਹਾ ਆ ਜਾਂਦਾ ਫਿਰ।
ਠੀਕ ਹੈ ਜੀ ਠੀਕ ਹੈ, ਹੋਰ ਦੱਸੋ? ਜੀ ਹੋਰ ਕੀ ਬਣਾ ਸਕਦੇ ਹੋ ਤੁਸੀਂ ਹੋਰ ਕੀ ਤੁਹਾਨੂੰ ਸਪੈਸ਼ਲ ਆਦਾ ਹੈ, ਉਹ ਦੱਸੋ ਤੁਾਨੂੰ
ਮੈਂ ਤੇ ਬਣਾ ਲੈਂਦੀ ਹਾਂ ਤੇ ਰਾਜਮਾਂ ਚਾਵਲ ਵੀ ਬਣਾ ਲੈਂਦੇ ਹਾਂ, ਅ ਮਨਚੂਰੀਅਨ ਵੀ ਬਣਾ ਲੈਂਦੇ ਹਾਂ।
ਅੱਛਾ ਤੇ ਮਨਚੂਰੀਅਨ ਬ, ਤੁਸੀਂ ਕਿਵੇਂ ਬਣਾਉਦੇ ਹੋ?
ਮਨਚੂਰੀਅਨ ਬੋਲਸ
ਹਾਂਜੀ-ਹਾਂਜੀ,
ਮਨਚੂਰੀਅਨ ਬੋਲਸ ਵਾਸਤੇ ਜਿੱਦਾਂ ਹੁਣ ਅ ਗੋਭੀ ਹੋ ਗਈ, ਪੱਤਾ ਗੋਭੀ ਜਿਹੜੀ ਹੁੰਦੀ ਹੈ।
ਹਾਂਜੀ-ਹਾਂਜੀ,
ਉਹ ਹੋ ਗਈ ਗਾਜਰ ਹੋ ਗਈ, ਇਹਨਾਂ ਨੂੰ ਸਾਰਿਆਂ ਨੂੰ ਆਪਾਂ ਗ੍ਰਾਇੰਡ ਕਰ ਲੈਣਾ ਹੈ।
ਹਾਂ ਵੀ ਆਪਣੇ ਮਨਪਸੰਦ ਹੈ, ਜਿਹੜੇ ਵੀ ਵੈਜ।
ਹਾਂ-ਹਾਂ, ਜਿਹੜੀ ਜਿਹੜੀ ਵੈਜੀਟੇਬਲਸ ਹੈ, ਉਹਨਾ ਨੂੰ ਗ੍ਰੇਡ ਕਰ ਲਿਆ, ਅਰਾ ਰੋਟ ਪਾਤਾ।
ਆਰਾ ਰੋਟ ਪਾ ਕੇ ਫਿਰ ਉਹ ਚ ਅਸੀਂ ਲਸਣ ਪਾਣਾ, ਕਿਉਂਕਿ ਉਹ ਚ ਥੋੜਾ ਲਸਣ ਦਾ ਵੀ ਟੇਸਟ ਆਦਾ ਨਾ ਲਸਣ ਅਦਰਕ ਦਾ।
ਹਾਂਜੀ, ਹਾਂਜੀ।
ਹਾਂ, ਫੇਰ ਅਸੀਂ ਲਸਣ ਅਦਰਕ ਪਾ ਲਿਆ ਉਹਦਾ। ਜਾਂ ਮਿਕਸਰ ਬਣਾ ਕੇ ਉਹਦੀ ਬੋਲਸ ਬਣਾ ਕੇ, ਉਹਨੂੰ ਫਰਾਈ ਕਰ ਦੋ।
ਠੀਕ ਹੈ ਜਿਵੇਂ, ਆਪਾਂ ਕਈ ਗ੍ਰੇਵੀ ਚ ਵੀ ਬਣਾਨੇ ਹਾਂ, ਕਈ ਤਾਂ ਆਪਾਂ ਸੁੱਕੇ ਖਾ ਲਦੇ ਹਾਂ ਬੋਲਸ। ਕਈ ਵੀ ਆਪਾਂ ਗੇ ਦੀ ਦੇ ਵੀ ਵਿੱਚ ਹਨਾ ਉਵੇਂ ਬਣਦੀ ਹੈ, ਫੇਰ।
ਹੁਣ ਜਿੱਦਾਂ ਆਪਾਂ ਫਰਾਈ ਕਰ ਲਈ ਹਨਾ, ਆਪਾਂ ਸੁੱਕੀ ਵੀ ਓਦਾਂ ਸੋਸ ਦੇ ਨਾਲ ਜਿੱਦਾਂ ਬੱਚੇ ਖਾ ਲੈਂਦੇ ਆ।
ਹੈ ਨਾ।
ਆਪਾਂ ਸੋਸ ਦੇ ਨਾਲ ਵੀ ਆਪਾਂ ਖਾ ਸਕਦੇ ਹਾਂ, ਤੇ ਜਿੱਦਾਂ ਗ੍ਰਰੇਵੀ ਹੈ ਹੁਣ ਅ ਗ੍ਰੇਵੀ ਵਾਸਤੇ ਅਸੀਂ ਆਨੀਅਨ ਹੋ ਗਏ ਮੋਟੇ-ਮੋਟੇ ਅਨੀਅਨ ਕੱਟ ਲਏ।
ਹੂੰ-ਹੂੰ,
ਹੋਰ ਵੈਜਿਸ ਜਿਹੜੀ ਹੁੰਦੀ ਹੈ, ਜਿੱਦਾਂ ਸ਼ਿਮਲਾ ਮਿਰਚ ਹੁੰਦੀ ਹੈ, ਇਹ ਕੱਟ ਲਈਏ, ਇਹਨੂੰ ਸੋਟੇ ਕਰ ਲਿਆ ਸੋਸ ਪਾਤ
ਹਾਂ ਉਹੀ ਬਸ ਸਮਝ ਲੋਓ ਗ੍ਰੇਵੀ ਵੀ ਦਾ,
ਹਾਂ ਉਹ ਗ੍ਰੇਵੀ ਵਾਲੀ ਹੋ ਗਈ ਫੇਰ ਜਿਹੜੀ ਫਰਾਡ ਮਨਚੂਰੀਅਨ ਬਲਸ ਉਹ ਐਡ ਕਰ ਦੋ
ਠੀਕ ਹੈ, ਤੇ ਤੁਸੀਂ ਕਦੀ ਡੋਸੇ ਟਰਾਈ ਕੀਤੇ ਆ ਘਰੇ।
ਇੱਕ ਵਾਰੀ ਕੀਤਾ ਸੀਗਾ, ਉਦੋਂ ਸਹੀ ਨਹੀਂੀ ਬਣਿਆ ਸੀ, ਉਹ ਤੋਂ ਬਾਅਦ ਕੀਤਾ ਹੀ ਆਪਾਂ
ਲੈ ਦੱਸ ਮੈਂ ਤੁਹਾਨੂੰ ਦੱਸਦੀ ਹਾਂ, ਬਿਲਕੁਲ ਆਸਾਨ ਤਰੀਕੇ ਨਾਲ ਡੋਸਾ ਤੁਸੀਂ ਬਣਾ ਕੇ ਤੁਸੀਂ ਯਾਦ। ਕਰੋਗੇ, ਸਾਨੂੰ ਵੀ ਕਿਸੇ ਨੇ ਦੱਸੀ ਸੀ ਤੁਹਾਡੇ ਕੋਲ ਤਾਂ ਹੋਏਗਾ, ਨਾ ਕਿਆ ਕ ਨੋਨ ਸਟਿਕ ਹੀ ਤਵਾ ਤਾਂ ਹੋਏਗਾ ਹੀ।
ਹੈਗਾ, ਹੈਗਾ।
ਹਾਂਜੀ, ਫੇਰ ਤੁਸੀਂ ਇੱਕ ਕੰਮ ਕਰੋ ਜਿਵੇਂ ਆਪਾਂ ਨੇ ਨਾ ਇੱਕ ਕਟੋਰੀ ਆਪਾਂਣਾ ਆਪਣੇ ਬੰਦਿਆਂ ਦੇ ਹਿਸਾਬ ਦੇਖ ਲਿਓ, ਤੁਹਾਡੇ ਘਰ ਤੇ ਕਿੰਨੇ ਪਹਿਲਾਂ ਥੋੜੇ ਨਾਲ ਟਰਾਈ ਕਰ ਲਿਓ, ਤੁਹਾਨੂੰ ਅੰਦਾਜ਼ਾ ਹੋਜੂਗਾ। ਜਿਵੇਂ ਆਪਾਂ ਨੇ ਇੱਕ ਕਟੋਰੀ ਲਿੱਤੀ ਇੱਕ ਕੋਲੀ ਚ ਆਪਾਂ ਨੇ ਲੈ ਲਈ ਸੂਜੀ ਤੇ ਅੱਧੀ ਕਟੋਰੀ ਆਪਾਂ ਨੇ ਲੈ ਨਾ ਬੇਸਣ ਉਹੀ ਅੀ ਕਟੋਰੀ ਚ ਅੱਧਾ ਕਟੋ ਆਪਾਂ ਨੇ ਅੱਧੀ ਕਟੋਰੀ ਲੈਣੀ ਆ ਆਟਾ। ਤੇ ਅੱਧੀ ਹੀ ਕਟੋਰੀ ਹੈ, ਨਾ ਚਾਵਲ ਆਟਾ ਆਟਾ ਮਿਲਦਾ, ਉਹ ਵੀ ਪਾ ਦੋ, ਇਹਨਾਂ ਨੂੰ ਚਾਰਾਂ ਚੀਜ਼ਾਂ ਨੂੰ ਨਾ ਪਹਿਲਾਂ ਸੁੱਕੀ। ਸੁੱਕੀ ਮਿਕਸੀ ਚ ਨਾ ਗ੍ਰੈਂਡ ਕਰ ਲੋ, ਜਿਵੇਂ ਦੋ ਚਾਰ ਗੇੜੇ ਜੇ ਘੁੰਮਾ ਲਿਓ।
ਹਾਂਜੀ,
ਘੁੰਮੇ ਗਏ, ਉਸ ਤੋਂ ਬਾਅਦ ਉਹਦੇ ਚ ਨਾ ਨਮਕ ਦਹੀਂ ਤੇ ਪਾਣੀ ਪਾ ਕੇ ਨਾ ਉਹਦਾ ਜਿਵੇਂ ਉਹ ਬਣਾ ਲਓ, ਆਪਾਂ ਪੇਸਟ ਬਣਾ ਲੈਂਦੇ ਆ ਡੋਸੇ ਦਾ ਬੈਟਰ ਬਣਾ ਲੈਂਦੇ ਨਾ ਉਹ ਬਣਾ ਲਓ ਜਿਵੇਂ ਆਪਣੇ ਹਿਸਾਬ ਨਾਲ ਬਣਾ ਲਓ। ਫਿਰ ਉਹਨੂੰ ਨਾ ਅੱਧੇ ਘੰਟੇ ਵਾਸਤੇ ਨਾ ਐਵੇਂ ਛੋੜ ਦੋ। ਤੇ ਅੱਧੇ ਘੰਟੇ ਬਾਅਦ ਦੇਖੋ ਤੁਸੀਂ ਉਹਦੇ ਚ ਚਮਚ ਮਾਰ ਕੇ ਜੇ ਜ਼ਿਆਦਾ ਗਾੜਾ ਹੋ ਰਿਹਾ ਤਾਂ ਹਲਕਾ ਜਾਂ ਹੋਰ ਪਾਣੀ ਪਾ ਕੇ ਨਾ ਉਹਨੂੰ ਐਸਾ ਕਰਲੋ ਕਿ ਜਿਵੇਂ ਡੋਸੇ ਦਾ ਬੈਟਰ ਹੁੰਦਾ ਵੀ ਨਾ ਜ਼ਿਆਦਾ ਥਿੱਕ ਤੇ ਨਾ ਜ਼ਿਆਦਾ ਪਨਿਆਲਾ ਜਾਂ ਉਹ
ਅੱਛਾ-ਅੱਛਾ।
ਹਾਂ ਉਹ ਟਰਾਈ ਕਰਕੇ ਦੇਖੋ ਫਿਰ‌ ਜਦ ਤੁਸੀਂ ਉਹ ਤਵੇ ਤੇ ਪਾਓਗੇ ਨਾ ਜਿਵੇਂ ਆਪਾਂ ਨੇ ਥੋੜਾ ਜਿਹਾ ਪਾਣੀ ਗੇਰ ਤੇਲ ਗੇਰਾ ਸਾਫ਼ ਕਰਕੇ ਜਦੋਂ ਤੁਸੀਂ ਉਹਦੇ ਡੋਸੇ ਬਣਾਓਗੇ ਤੁਹਾਡਾ ਡੋਸਾ ਬਾਜ਼ਾਰ ਦਾ ਵੀ ਡੋਸਾ ਫੇਲ ਹੋਜੇਗਾ ਤੁਹਾਡਾ।
ਅੱਛਾ।
ਇਹ ਨਵੀਂ ਰੈਸਪੀ ਆ ਜਿਵੇਂ ਪਹਿਲਾਂ ਤਾਂ ਨਾ ਆਪਾਂ ਉਹ ਕਰਦੇ ਸੀ ਪਹਿਲਾਂ ਦਾਲ ਭਿਜਿਓ ਜੀ। ਚਾਵਲ ਭਿਜਾਓ ਫਿਰ ਉਹਦਾ ਖਮੀਰ-ਖਮੂਰ ਜਾਂ ਉੱਠਦਾ ਸੀ ਤਾਂ ਜਾ ਕੇ ਸਹੀ ਡੋਸੇ ਬਣਦੇ ਸੀ ਇਹ ਟੰਟੇ ਬੜੇ ਬੇਕਾਰ ਨੇ-
ਸਹੀ ਕਿਹਾ ਇਹਨਾਂ ਚ ਇਨੋ ਵਗੈਰਾ ਤੇ ਨੀ ਪਾਣੀ ਜਿੱਦਾਂ ਬੇਕਿੰ
ਨਹੀਂ ਇਹਦੇ ਚ ਨਾ ਇਨੋ ਨਹੀਂ ਡਾਲਣੀ ਇਦੇ ਚ ਨਾ ਆਪਾਂ ਨੇ ਸਿਰਫ ਸੋਡਾ ਡਾਲਣਾ ਉਹ ਵੀ ਕਿੰਨਾ ਕੁ ਡਾਲਣਾ ਸੋਡਾ ਜਿਵੇਂ ਜਿਵੇਂ ਤੁਸੀਂ ਬਿਲਕੁੱਲ ਜਦ ਬਣਾਣ ਵਾਲੇ ਹੋਗੇ ਨਾ ਤੁਸੀਂ ਉਸ ਟਾਈਮ ਤੁਸੀਂ ਅੱਧੇ ਤੋਂ ਵੀ ਅੱਧਾ ਚਮਚ ਜਿਵੇਂ ਇੱਕ ਚਮ ਦਾ ਚੌਥਾਈ ਹਿ ਸਾ ਪਾਣਾ ਬਸ ਉਹਨੂੰ ਉਹਦੇ ਚ ਪਾ ਹਾਂ ਦਹੀਂ ਤੇ ਪਾਣੀ ਦੇ ਵਿੱਚ ਤਾਂ ਗ੍ਰੈਂਡ ਹੀ ਹੋਏਗਾ ਨਾ ਉਹ ਫੇਰ ਸੂਜੀ ਹੈ ਜਿਹੜੀ ਉਹ ਦਹੀਂ ਤੇ ਪਾਣੀ ਨੂੰ ਨਾ ਆਪਣੇ ਨਾਲ ਸੋਖ ਲਏਗੀ ਉਹ
ਅੱਛਾ ਜੀ।
ਹਾਂ ਤੁਸੀਂ ਇਹ ਟਰਾਈ ਕਰਕੇ ਦੇਖਿਓ। ਕੀ ਵੀ ਫੇਰ ਡੋਸਾ ਹੈ ਨਾ ਤੁਹਾਡਾ ਇੰਨਾ ਵਧੀਆ ਬਣੇਗਾ ਪਹਿਲਾਂ ਮੈਂ ਚਾਵਲ ਦਾ ਆਟਾ ਨੀ ਪਾਦੀ ਸੀ ਫੇਿਰ ਮੇਰੀ ਮੰਮਾ ਨੇ ਕਿਹਾ ਤੂੰ ਚਾਵਲ ਦਾ ਆਟਾ ਵੀ ਪਾਇਆ ਕਰ ਇਹਦੇ ਚ ਐਸੇ ਹੋ ਜਾਏਗੇ ਜਿਵੇਂ ਪਾਪ ੜ ਵਰਗੇ ਹੁੰਣੇ ਆ ਫੇਰ
ਅੱਛਾ ਜੀ।
ਔਰ ਇਹਦੇ ਚ ਜ਼ਿਆਦਾ ਟਾਈਮ ਵੀ ਨੀ ਲੱਗਦਾ ਅੱਧਾ ਮੈਂ ਕਹਿ ਰਹੀ ਸਿਰਫ ਅੱਧਾ ਘੰਟਾ ਹੈ ਨਾ ਇਹਨੂੰ ਰੱਖ ਖਣਾ ਪੈਂਦਾ ਹੈ ਅੱਧੇ ਘੰਟੇ ਚ ਥੋੜੇ ਤੁਸੀ ਆਪਣੇ ਡੋਸੇ ਏ ਨਾ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੇ ਜਿਵੇਂ ਆਪਾਂ ਨੂੰ ਇੱਕ ਦਿਨ ਦੀ ਵੇਟ ਨਹੀਂ ਕਰਦੀ ਪੈਂਦੀ ਆਪਾਂ ਨੂੰ ਇਹ ਹੈ ਕਿ ਦੁਪਹਿਰ ਦਾ ਖਾਣ ਦਾ ਮਨ ਕਰ ਰਿਹਾ ਆਪਾਂ ਨੂੰ ਹਾਏ ਆਪਾਂ ਨੇ ਖਾਣੇ ਆ ਉਹ ਤੁਸੀਂ ਰਾਤ ਨੂੰ ਮੈਂ ਕਹਿ ਰਹੀ ਅੱਧਾ ਘੰਟਾ ਰੱਖ ਕੇ ਆਪਣੇ ਰਾਤ ਨੂੰ ਤੁਸੀਂ ਡੋਸੇ ਬਣਾ ਕੇ ਖਾਓ। ਇੰਨੇ ਵਧੀਆ ਮੈਂ ਤਾਂ ਬਾਜ਼ਾਰ ਦੇ ਖਾਣੇ ਬੰਦ ਕੀਤੇ ਪਏ ਐ।
ਅੱਛਾ ਜਿੱਦਾਂ ਚਿੱਲੇ ਬਣਾਣੇ ਆ ਉਦਾਂ ਹੀ ਬਣਦੇ ਆ ਇਹ ਵੀ।
ਹਾਂ ਓਦਾਂ ਹੀ ਬਣੇਗੀ ਬਿਲਕੁੱਲ ਜਿਵੇਂ ਕੜਛੀ ਦੇ ਨਾਲ ਇੱਕ ਅੱਧੀ ਕੜਛੀ ਲਿਓ ਆਪਣੇ ਤਵੇ ਤੇ ਗੇਰ ਕੇਹ ਨਾ ਐਵੇਂ ਜ ਘੁਮਾ ਦੋ ਬਿਲਕੁੱਲ। ਜੋ ਘੁੰਮਜ ਜਿਵੇਂ ਤੁਸੀਂ ਆਲੂ ਦੀ ਪਿੱਠੀ ਦਾ ਪੇਸਟ ਉਹ ਬਣਾ ਰੱਖੇ ਪਿੱਠੀ ਦਾ ਜਿਵੇਂ ਉਹਦੇ ਅੰਦਰ ਫੀਲ ਕਰਨ ਲਈ ਹਮਿਕਸਰ ਜਿਹਾ ਬਣਾ ਲਿਆ ਉਹਦੇ ਧੋ ਲਗਾਓ ਚਾਹੇ ਫਿਰ ਤੁਸੀਂ ਪਨੀਰ ਪਾਓ ਚਾਹੇ ਉਹਦੇ ਚ ਮੱਖਣ ਦੀ ਉਹ ਰੱਖ ਦੰ ਸਲਾਈਸ ਜੀ ਜੋ ਤੁਹਾਡਾ ਮਨ ਕਰਦਾ ਉਹਦੇ ਚ ਉਹ ਡਾਲ ਕੇ ਉਹਨੂੰ ਰੋਲ ਕਰਕੇ ਔਰ ਖਾਓ।
ਅੱਛਾ।
ਤੁਸੀਂ ਟਰਾਈ ਕਰਕੇ ਦੇਖਿਓ ਮੈਂ ਜਿਹਨੂੰ-ਜਿਹਨੂੰ ਵੀ ਇਹ ਡੋਸੇ ਦੀ ਰੈਸਿਪੀ ਮੈਂ ਦੱਸੀ ਏ ਨਾ। ਸਾਰੇ ਜਣੇ ਬੜੇ ਯਾਦ ਕਰਦੇ ਆ ਕਿ ਵੀ ਇੰਨਾ ਵਧੀਆ ਤਰੀਕੇ ਨਾਲ ਔਰ ਨਾ ਜ਼ਿਆਦਾ ਟਾਈਮ ਲੱਗਦਾ। ਤੇ ਜਦ ਵੀ ਬੱਚੇ ਕਹਿਣ ਨਾਲ ਦੀ ਨਾਲ ਤੁਸੀਂ ਇਹ ਚੀਜ਼ ਬਣਾ
ਅੱਛਾ ਚਲੋ ਵਧੀਆ ਅਸੀਂ ਟਰਾਈ ਕਰਕੇ ਦੇਖਦੇ ਫਿਰ ਅਸੀਂ ਵੀ ਤੁਹਾਨੂੰ ਯਾਦ ਕਰਾਂਗੇ।
ਹਾਂ ਫੇਰ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਇਹ ਵੀ ਚੀਜ਼ ਨਾ। ਕਿਉਂਕਿ ਹੁਣ ਅਸੀਂ ਆਏ ਵੀ ਹੋਏ ਸੀ ਸਾਰੇ ਸਾਡੇ ਘਰ ਮਹਿਮਾਨ ਉਸ ਟਾਈਮ ਮੈਂ ਬਣਾ ਹੀ ਨਹੀਂ ਸਕ ਕੀ ਹੈਗੀ ਇੱਧਰ-ਉੱਧਰ ਦੇ ਚੱਕਰਾਂ ਚ ਨਹੀਂ ਤਾਂ ਮੈਂ ਖੁਆਂਦੀ ਬਣਾ ਕੇ ਉਹਨਾ ਨੂੰ ਵੀ ਬੱਚਿਆਂ ਨੂੰ ਖਵਾਣਾ ਹੀ ਸੀਗਾ ਅਗਲੀ ਅਗਲੀ ਵਾਰ ਉਹਨਾਂ ਦਾ ਰਹਿ ਗਿਆ ਪੈਂਡਿੰਗ ਫੇਰ ਖਵਾਵਾਂਗੇ।
ਹਾਂ ਕੋਈ ਨਾ ਅਗਲੀ ਵਾਰ ਆ ਜਾਣਗੇ ਫੇਰ ਖਵਾ ਦਿਓ।
ਹਾਂਜੀ-ਹਾਂਜੀ ਹੋਰ ਕੀ ਉਹ ਤਾਂ ਹੈ ਹੀ ਆ ਉਹ ਤਾਂ ਆਂਦੇ-ਜਾਂਦੇ ਹੀ ਰਹਿੰਦੇ ਆ ਬੱਚੇ।
ਸਹੀ ਕਿਹਾ
ਹੋਰ ਕਿਆ ਇਹ ਤਾਂ ਚੀਜ਼ ਬਹੁਤ ਵਧੀਆ ਹੈ ਕਵੀ ਤੁਸੀਂ ਜਿਵੇਂ ਘਰ ਬੈਠੇ ਹੋਣ ਤੁਸੀਂ ਫਰੀ ਹੋ ਤੁਸੀਂ ਚਾਹੇ ਥੋੜਾ ਥੋੜਾ ਜਿ ਲੈ ਕੇ ਵੇਖ ਲੋ ਇੱਕ ਵਾਰੀ ਖਾਲੀ ਤੂੰ ਜੋ ਜਿਹਾ ਕੁ ਜਿਵੇਂ ਜਿਵੇਂ ਆਲੂ ਉਬਲੇ ਹੁੰਨੇ ਆ ਤੁਸੀਂ ਅਭੀ ਉਹ ਨਾ ਬਣਾਓ ਜਿਵੇਂ ਗੋਲੇ ਦੀ ਚਟਨੀ ਹੋ ਗਈ ਜਾਂ ਸਾਂਬਰ ਹੋ ਗਿਆ ਤੁਸੀਂ ਇਹ ਨਾ ਵੀ ਟਰਾਈ ਕਰੋ ਨਾ ਖਾਲੀ ਇਹਹੀ ਸੋਸ ਨਾਲ ਹੀ ਖਾ ਕੇ ਦੇਖੋ ਉਹ ਤੁਹਾਨੂੰ ਪਤਾ ਚੱਲ ਜਾਏਗਾ ਵੀ ਹਾਂ ਤੁਹਾਡੇ ਵਧੀਆ ਬਣਰਹੇ ਜੇ ਤੁਹਾਡੇ ਵਧੀਆ ਬਣ ਗਏ ਫੇਰ ਤੁਸੀਂ ਬੰਦਾ ਆਪਣੇ ਪੂਰੇ ਫੈਮਿਲੀ ਦੇ ਹਿਸਾਬ ਨਾਲ ਕਰ ਲੈਂਦਾ ਫੇਿਰ ਉਨੇ ਹਿਸਾਬ ਨਾਲ ਦੇਖ ਲਿਓ ਜਿੰਨਾ ਬੈਟਰ ਸਾਡਾ ਹੁਣ ਬੰਦਾ ਹੁਣ ਅਸੀਂ ਚਾਰ ਪੰਜ ਜਾਣੇ ਨੇ ਹੈ ਸਾਨੂੰ ਇੱਕ ਕਟੋਰੀ ਜਿਵੇਂ ਹੈਗੀ ਮੀਡੀਅਮ ਸਾਈਜ਼ ਦੀ ਤੇ ਅੱਧੀ ਅੱਧੀ ਕਟੋਰੇ ਸਮਜ਼ਲਓ ਟਾਈ ਕਟੋਰੀਆਂ ਹੋ ਗਿਆ ਸਾਰ ਕੁਛ ਮਿਲਾ ਕੇ ਸਾਨੂੰ ਮੁੱਕਦੀ ਨੀ ਸਮਝ ਲੋਓ ਅਗਰ ਉਹ ਬਚ ਵੀ ਜਾਂਦਾ ਨਾ ਪੇਇਸਟ ਇਹ ਨਾ ਸੋਚੋ ਜੋ ਵੀ ਖ਼ਰਾਬ ਹੋ ਗਿਆ ਉਹਨੂੰ ਫਰਿੱਜ ਚ ਲਗਾ ਦੋ ਅਗਲੇ ਦਿਨ ਵੀ ਉਹਦੇ ਬੜੀਆ ਵਧੀਆ ਬਣ ਜਾਣਗੇ ਖ਼ਰਬ ਨਹੀਂ ਹੁੰਦਾ ਉਹ ਚਾਹੇ ਤੁਸੀਂ ਘੰਟੇ ਦੋ ਘੰਟੇ ਬਾਅਦ ਬਣਾ ਲਓ ਚਾਹੇ ਤੁਸੀਂ ਅਗਲੇ ਦਿਨ ਵੀ ਬਣਾ ਲਓ ਉਹਦਾ
ਅੱਛਾ ਅੱਛਾ
ਹਾਂਜੀ ਉਹ ਵੀ ਬਣ ਸਕਦਾ ਮਤਲਬ ਇਹ ਕੋਈ ਖ਼ਰਾਬ ਐਸੀ ਗੱਲ ਨਹੀਂ ਹੈ ਕਿ ਉਹ ਖ਼ਰਾਬ ਹੋ ਜਾਏਗਾ
ਹਾਂ ਜਿੱਦਾਂ ਅੱਜ ਕੱਲ੍ਹ ਗਰਮੀ ਬਹੁਤ ਹੈ ਚੀਜ਼ਾਂ ਖਰਾਬ ਹੋ ਜਾਂਦੀਆਂ ਬਹੁਤ ਜਲਦੀ ਚੀਜ਼ਾਂ ਖ਼ਰਾਬ ਹੁੰਦੀਆਂ
ਹਾਂਜੀ ਹਾਂਜੀ ਫਰਿਜ ਚ ਰੱਖੋ ਖਰਾਬ ਵੀ ਨੀ ਹੁੰਦੀ ਹਾਂਜੀ ਚਲੋ ਜੇ ਕੋਈ ਆਇਆ ਫਿਰ ਫੇਰ ਗੱਲ ਕਰਦੀ ਹੈ ਓਕੇ ਜੀ ਸ਼੍ਰਿਆ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ